ਹੈਲੋ। ਵਧੀਆ-ਵਧੀਆ ਵੀਰ ਜੀ। ਤੁਸੀਂ ਸੁਣਾਓ ਠੀਕ ਹੋ?
ਹਾਂਜੀ-ਹਾਂਜੀ। ਵਧੀਆ ਮੈਂ ' ' ਤੁਹਾਡਾ ਭਰਾ ਤੇ ਸੋਚਿਆ ਵੀ ਯਾਦ ਨੀ ਕਰਦਾ ਸੀ। ਅਸੀਂ ਕਰ ਲਈਏ।
ਹਾਂਜੀ, ਭਾਜੀ ਆਪਣਾ ਜ਼ਰਾ ਤੁਹਾਨੂੰ ਪਤਾ ਹੀ। ਬਿਜ਼ੀ ਰਹਿੰਦਾ ਕੰਮ 'ਚ'। ਤੇ ਆਪਣਾ ਕੰਮ-ਕਾਰ 'ਚ' ਆਪਣਾ ਲੇਬਰ ਆਪਣਾ ਉੱਥੇ ਫੈਕਟਰੀ 'ਚ' ਬਿਜੀ ਰਹੀ ਦਾ।
ਹੋਰ ਸੁਣਾਓ? ਠੀਕ ਹੋ, ਭਾਬੀ ਠੀਕ ਏ।
ਹਾਂਜੀ, ਹਾਂਜੀ-ਹਾਂਜੀ ਸਭ ਵਧੀਆ ਤੁਹਾਡੇ ਠੀਕ ਨੇ ਬੱਚੇ ਆਪਣਾ
ਹਾਂਜੀ-ਹਾਂਜੀ ਵਧੀਆ ਹੋ ਗਿਆ ਭਾਜੀ ' '
ਚਲੋ ਵਧੀਆ ਰਹਿਣਾ ਚਾਹੀਦਾ ਭਾਜੀ।
ਹੋਰ ਕੀ ਕਰ ਰਹੇ ਹੋ?
ਬੱਸ ਹੁਣੇ ਭਾਜੀ ਆਪਣਾ ਰੋਟੀ ਪਾਣੀ ਖਾ ਕੇ ਬੈਠੇ ਹੀ ਸਵੇਰੇ-ਸਵੇਰੇ ਜਲਦੀ ਉੱਠ ਕੇ ਜਾਈਦਾ ਨਾ। ਉੱਥੇ ਟੀਨ ਤੇ
ਸਹੀ ਏ ਬਾਜੀ ਜਿੰਮ ਤੇ ਬੰਦੇ ਨੂੰ ਕਰਨੀ ਚਾਹੀਦੀ ਆ। ਹਾਂਜੀ ਮੈਂ ਵੀ ਯੋਗਾ-ਯੋਗਾ, ਸੈਰ-ਸੂਰ ਤੇ ਜਾਣਾ ਮੈਡੀਟੇਸ਼ਨ ਕਰਨਾ। ਮਤਲਬ ਬਹੁਤ ਮੈਂ ਹਫ਼ਤੇ ਤੋਂ ਕਰਨ ਲੱਗਾ। ਹਾਂਜੀ
ਸੈਰ ਕਰੀ ਦੀਏ ਤੇ ਆਪਣਾ ਮੈਡੀਟੇਸ਼ਨ ਲਾਈ ਦੀ ਆ। ਉੱਥੇ ਥੋੜੀ ਯੋਗਾ ਕਰੀ ਦਾ ਤੇ ਆਪਣਾ ਜਿੰਮ ਯਮ ਲਾ ਕੇ, ਫਿਰ ਆਪਣਾ ਨ ਨਾ ਕੇ ਫਿਰ ਆਪਣਾ ਉਹ ਕੰਮ ਤੇ ਜਾਈਦਾ ਆਪਣਾ ਉੱਥੇ ਦਫਤਰ ਦੁਫਤਰ।
ਹਫ਼ਤੇ ਤੋਂ ਕਰ ਮੈਨੂੰ ਇੰਨਾ ਫ਼ਰਕ ਲੱਗਿਆ ਨਾ। ਮੈਂ ਇੰਨਾ ਹੈਲਦੀ ਮਤਲਬ ਲੱਗ ਗਿਆ ਆਪਣੇ‌ ਆਪ ਨੂੰ ਬਾਹਰ
ਹਾਂਜੀ ਭਾਜੀ ਮੈਂਵੀ ਤੇ ਐ ਬਿਲਕੁਲ-ਬਿਲਕੁਲ ਭਾਜੀ ਹੁਣ ਪਹਿਲੇ ਇੰਨੀ ਦਿੱਕਤਾਂ ਹੁੰਦੀ ਸੀ। ਮੈਨੂੰ ਆਪਣਾ ਫੈਟੀ ਲਿਵਰ ਦੀ ਪ੍ਰੋਬਲਮ ਸੀ ਤੇ ਜਤੀ ਮੈਂ ਆਪਣਾ ਕਹਿਦੇ ਨੇ ਰੂਟੀਨ ਸ਼ੁਰੂ ਕੀਤਾ ਤੇ ਕਲੀਨ ਡਾਈਟ ਤੇ ਵੈਜੀਟੇਬਲ ਸ਼ੁਰੂ ਕੀਤੀ ਐ ਨਾ। ਤਾਂ-ਤਾਂ ਆਪਣਾ ਬਿਲਕੁਲ ਮੇਰਾ ਫੈਟੀ ਲੀਵਰ ਵੀ ਆਪਣਾ ਹੋ ਗਿਆ। ਹੁਣ ਹੈਅ ਨੀ ਫੈਟੀ ਲੀਵਰ। ਤੇ ਆਪਣਾ ਫਿਟ ਵੀ ਬੋਡੀ ਇੰਨੀ ਐਕਟਿਵ ਰਹਿੰਦਾ ਕਹਿਣ ਦੀ ਹੱਦ ਨੀ।
ਪਹਿਲੇ ਮੈਨੂੰ ਵੀ ਥਕਾਵਟ-ਥਕਾਵਟ ਰਹਿੰਦੀ ਸੀ। ਹੁਣ ਮੈਂ ਥੋੜਾ ਅਨਰਜੈਟ ਠੀਕ ਰਹਿਣ ਲੱਗ ਗਿਆ ਮਤਲਬ ਮੈਂ ਕੰਮ ਤੇ ਵੀ ਜਾਂਨਾ ਨਾ ਬਿਲਕੁਲ ਪਤਾ ਨੀ ਲੱਗਦਾ ਵੀ ਜਿਵੇਂ ਜੋ ਵੀ ਐ ਦਰਦਾਂ ਨੀ ਹੁੰਦੀਆਂ ਬਹੁਤ ਵਧੀਆ ਚੀਜ਼ ਐ ਭਾਜੀ। ਸਵੇਰੇ ਹਰ ਬੰਦੇ ਨੂੰ ਜਲਦੀ ਉੱਠਣਾ ਚਾਹੀਦਾ। ਆਪਣਾ ਟਾਈਮ-ਟੇਬਲ ਬਣਾਏ ਬੰਦਾ। ਓਦੇ ਨਾਲ ਬਹੁਤ ਹੈਲਦੀ ਬੰਦੇ ਨੂੰ ਪਾਣੀ ਪੀਣਾ ਚਾਹੀਦਾ। ਬੰਦੇ ਨੂੰ ਅੱਠ ਲੀਟਰ ਪਾਣੀ ਪੀਣਾ ਚਾਹੀਦਾ ਬਾਜੀ ਇੱਕ ਦਿਨ ਚ। ਉਹਦੇ ਨਾਲ ਮੂੰਹ ਤੇ ਗਲੋ ਆਂਦਾ ਐ ਐਕਨੇ ਦੂਰ ਹੁੰਦਾ।
ਹਾਂਜੀ ਭਾਜੀ ਆਪਣਾ ਜਿਹੜਾ ਪਾਣੀ ਆਦਾ ਨਾ। ਉਹ ਅੰਦਰ ਆਪਣਾ ਸਾਨੂੰ ਸਾਰੇ ਹੀ ਆਪਣਾ ਜਿਹੜੀ ਬੋਡੀ ਨੂੰ ਹਾਈਡਰੇਟ ਰੱਖਦਾ ਐ। ਤੇ ਉੱਥੋਂ ਆਪਣਾ ਕੀ ਕਹਿੰਦੇ ਨੇ। ਡਾਇਜਸਟਿਵ ਸਿਸਟਮ ਵੀ ਕਲੀਨ ਕਰਦਾ ਸਾਡਾ। ਤੇ ਜਿਹਦੇ ਨਾਲ ਸਾਨੂੰ ਕੀ ਕਹਿੰਦੇ ਨੇ ਵਧੀਆ ਡਾਇਜੈਸ਼ਨ ਹੁੰਦੀ ਐ। ਤੇ ਆਪਣਾ ਨਾ ਸਾਨੂੰ ਐਸੀਡਿਟੀ ਹੁੰਦੀ ਐ, ਨਾ ਕੁਛ ਹੁੰਦਾ ਫਿਰ।
ਦਹੀ ਗੱਲ ਐ।
ਹੁਣ ਜਿਵੇਂ ਹੁਣ ਬਾਜ਼ਾਰ ਦਾ ਆਪਾਂ ਫਰਾਈਡ-ਫਰਾਈਡ ਚੀਜ਼ਾਂ ਖਾਂਦੇ ਆਂ। ਫਰਾਈਡ ਫਾਸਟ ਫੂਡ ਖਾਣੇ ਆਂ। ਉਹਦੇ ਨਾਲ ਸਾਨੂੰ ਆਪਣਾ ਕੀ ਕਰਨੇ ਨੇ ਅੰਦਰ ਜਿਹੜਾ ਓਇਲ ਜਾਂਦਾ ਉਹਦੇ ਨਾਲ ਸਾਨੂੰ ਐਸੀਡਿਟੀ ਹੁੰਦੀ ਏ। ਓਇਲ ਜਾਵਾ ਅੰਦਰ ਜਿਆਦਾ ਜਾਂਦਾ ਨਾ ਓਹਦੇ ਨਾਲ ਐਸੀਡਿਟੀ ਹੁੰਦੀ ਐ। ਮੈਨੂੰ ਵੀ ਹੁੰਦੀ ਸੀ ਬੜੀ। ਫਿਰ ਜਿਵੇਂ ਮੈਂ ਆਪਣਾ ਕਲੀਨ ਡਾਇਟ ਲੈਣੀ ਸ਼ੁਰੂ ਕੀਤਾ ਨਾ। ਕਲੀਨ ਡਾਇਟ ਦਾ ਤੇ ਬੜਾ ਵੱਡਾ ਰੋਲ ਹੁੰਦਾ ਭਾਂਜੀ। ਹਰ ਇੱਕ ਬੰਦੇ ਨੂੰ ਕਲੀਨ ਡਾਈਟ ਲੈਣੀ ਚਾਹੀਦੀ ਨਾ ਇੰਨਾ ਮੰਨ ਲਓ ਫਰਕ ਹੈਗਾ ਨਾ ਇੱਕ ਵਾਰੀ ਲੈਣ ਨਾਲ। ਆਪੇ ਉਹਨਾਂ ਦੀ ਗ੍ਰੇਵਿੰਗ ਸੀਟ ਹੁੰਦੀ ਨਾ ਫਾਸਟ ਫੂਡ ਦੀ ਉਹ ਆਪੇ ਮਿਟ ਜੇ ਗੀ।
ਸਹੀ ਗੱਲ ਐ ਭਾਜੀ ਇੱਕ ਵਾਰ ਬੰਦਾ ਕਰੇ ਨਾ ਸਭ ਕੁੱਛ ਹੁੰਦਾ ਐ। ਬੰਦੇ ਨੂੰ ਟਾਈਮ-ਟੇਬਲ ਬਣਾਣਾ ਚਾਹੀਦਾ ਐ।
ਹਾਂਜੀ ਭਾਂਜੀ। ਟਾਈਮ-ਟੇਬਲ ਪ੍ਰੋਪਰ ਟਾਈਮ-ਟੇਬਲ ਹੋਣਾ ਚਾਹੀਦਾ। ਸਵੇਰੇ ਕੀ ਕਰਨਾ ਐ ਡਾਇਟ ਏ ਸਾਡੀ ਕਲੀਨ ਡਾਇਟ ਲੈਨੀ ਚਾਹੀਦੀ ਐ ਰਾਤੀਂ ਜਲਦੀ ਉੱਠਣਾ-ਸੋਣਾ।
ਸੋਣਾ ਹਾਂਜੀ ਰਾਤੀਂ ਜਲਦੀ ਸੋਣਾ ਅੱਠ ਘੰਟੇ ਦੀ ਬੰਦੇ ਨੂੰ ਸਲੀਫ ਵੀ।
ਹਾਂਜੀ ਭਾਜੀ, ਮੈਡੀਟੇਸ਼ਨ ਕਰਨੀ ਐ ਰੱਬ ਦਾ ਨਾਮ ਲੈਣਾ ਭਾਜੀ। ਕਿਸ ਟਾਈਮ ਆਪਣਾ ਸਵੇਰੇ ਆਪਣਾ ਉੱਠ ਕੇ ਰੱਬ ਦਾ ਨਾਮ ਲੈਣਾ ਪਹਿਲੇ।
ਬਿਲਕੁਲ ਸਹੀ ਗੱਲ ਐ ਭਾਜੀ। ਬੰਦੇ ਨੂੰ ਕਰਨਾ ਚਾਹੀਦਾ ਐ ਤੇ ਬਹੁਤ ਜ਼ਰੂਰੀ ਐ।
ਹਾਂਜੀ, ਬਾਕੀ ਬੱਚਿਆਂ ਦੀ ਗੱਲ ਐ। ਬੱਚਿਆਂ ਨੂੰ ਵੀ ਆਪਣਾ ਥੋੜਾ ਜਲਦੀ ਸੁਵਾਓ ਤੇ ਆਪਣਾ ਹੋ ਜਲਦੀ ਤਾਂ ਹੀ ਉੱਠਣਗੇ ਥੋੜਾ ਆਪਣਾ ਰਨਿੰਗ ਤੇ ਭੇਜੋ। ਜਿੰਮ ਤੇ ਬੱਚਿਆਂ ਨੂੰ ਹਜੇ ਨਾ ਭੇਜੋ, ਰਨਿੰਗ ਤੇ ਭੇਜੋ।
ਹਾਂਜੀ ਰਨਿੰਗ, ਯੋਗਾ, ਮੈਡੀਟੇਸ਼ਨ ਉਹਨਾਂ ਵਾਤੇ ਇੰਨੀ ਵਧੀਆ ਉਹਨਾਂ ਦੀ ਹਾਈਟ ਵੀ ਬਹੁਤ ਵਧੀਆ ਕਰਦੀ ਏ ਭਾਜੀ।
ਹਾਂਜੀ ਭਾਜੀ। ਹਾਈਟ ਇਨਕਰੀਜ਼ ਹੋਏਗੀ ਉਹਨਾਂ ਦੀ ਤੇ ਉਹਨਾਂ ਨੂੰ ਇਨਡੋਰ, ਆਊਟਡੋਰ ਦੋਨੋ ਗੇਮਾ ਚ ਲਾਓ ਦੋਨੋ ਗੇਮਸ ਖਿਲਵਾਓ। ਦੋਨੋ ਬਹੁਤ ਵਧੀਆ ਹੈਗੇ ਉਹ ਨੂੰ ਕੋਈ ਅਕੈਡਮੀ। ਮੈਂ ਆਪ ਆਪਣੇ ਬੱਚੇ ਨੂੰ ਜਿਹੜਾ ਛੋਟਾ ਆਪਣਾ ਫਿਫਥ ਚ। ਉਹਨੂੰ ਮੈਂ ਆਪਣਾ ਅਕੈਡਮੀ ਜੁਆਇਨ ਕਰਵਾਈਏ ਆਪਣਾ ਕ੍ਰਿਕਟ ਤੇ ਉਹਦੀ ਸਵਮਿੰਗ ਦੀ ਤੇ ਦੋਨੋ ਚੀਜ਼ਾਂ ਸਹੀ। ਸਿੱਖਦਾ ਵਾ ਵਧੀਆ ਆਪਣਾ ਕਰਦਾ ਸਵੀਮਿੰਗ ਤੇ ਸਿੱਖ ਗਿਆ ਬੜੀ ਅੱਛੀ।
ਹ ਮੇਰੇ ਮ ਮੈਂ ਵੀ ਕਰਾਦਾਵਾ ਭਾਜੀ ਮੈਨੂੰ ਵੀ ਦੱਸ ਦੋ।
ਹਾਂਜੀ ਭਾਜੀ ਆਪਣਾ ਡੀ ਏ ਵੀ ਹੈਗਾ ਆਹਿਮਦਾ ਨਗਰ ਚ ਉੱਥੇ ਜਾ ਕੇ ਨਾ ਉਹਨਾਂ ਨੂੰ ਕਹਿ ਦੋ। ਆਪਾਂ ਮੈਥਲੀ ਸਬਸਕ੍ਰਿਪਸ਼ਨ ਲੈਣਾ ਉਹ ਆਪਣਾ‌ ਵਧੀਆ ਟ੍ਰੇਨਰ ਲੱਗੇ ਨੇ ਉਹ ਆਪ ਸਵੀਮਿੰਗ ਸਿਖਾ ਦੇਣਗੇ ਤੁਹਾਡੇ ਮੁੰਡੇ ਨੂੰ ਵਧੀਆ।
ਅੱਛਾ-ਅੱਛਾ। ਬੱਚਾ ਤੁਹਾਡਾ ਸਾਈਕਲ ਤੇ ਜਾਂਦਾ ਭਾਜੀ।
ਨਹੀਂ ਭਾਜੀ ਆਪਾਂ ਓ ਆਪਣਾ ਕੀ ਕਹਿੰਦੇ ਖੁਦ ਛੱਡ ਕੇ ਆਈ ਦਾ। ਤੇ ਤੁਹਾਨੂੰ ਵੀ ਇਹ ਤੁਹਾਡੇ ਮੁੰਡੇ ਨੂੰ ਆਪਣਾ ਕੀ ਕਹਿੰਦੇ ਨੇ ਕਦੀ ਤੁਸੀਂ ਛੱਡ ਆਣਾ ਸਾਡੇ ਮੁੰਡੇ ਨੂੰ ਕਦੀ ਮੈਂ ਛੱਡ ਆਵਾਂਗਾ।
ਹਾਂ ਕੋਈ ਗੱਲ ਨੀ ਕੱਠ ਕਰ ਲਾਂਗੇ ਕੋਈ ਗੱਲ ਥੋੜੀ ਆ ਭਾਜੀ।
ਹਾਂਜੀ ਭਾਜੀ ਉਹਨੂੰ ਆਪਣਾ ਕੀ ਕਹਿੰਦੇ ਨੇ, ਅਬਿਲਿਟੀ ਸਿੱਖਾਂਗੇ ਨਾ ਸਵੀਮਿੰਗ ਤੇ ਮੇਰੇ ਮੁੰਡੇ ਨੂੰ ਛਾ ਆ ਗੀ ਅੱਛੀ ਪ੍ਰੋਪਰ। ਹੁਣ ਆਪਾਂ ਕੀ ਕਹਿੰਦੇ ਨੇ ਡੀ ਵਾਟਰ ਚ ਵੀ ਜਿਹੜਾ ਹੁੰਦਾ ਨਾ ਡੀ ਵਾਟਰ, ਅੰਡਰ ਵਾਟਰ ਵੀ।
ਹਾਂਜੀ।
ਹਾਂਜੀ।
ਬੰਦੇ ਨੂੰ ਭਾਜੀ ਸਵਿਮਿੰਗ ਤੇ ਆਣੀ ਚਾਹੀਦੀ ਏ। ਬੰਦੇ ਨੂੰ ਹਰ ਐਕੀਟੀਵਿਟੀਜ ਆਣੀ ਚਾਹੀਦੀ ਹੋਬੀਜ਼ ਦਾ ਬਹੁਤ ਰੋਲ ਏ ਸਾਡੀ ਜ਼ਿੰਦਗੀ 'ਚ।
ਫੂਡ ਤਹਨੂੰ ਪਤਾ ਹੈ ਕਿੰਨਾ ਡੀਪ ਫੋ ਉਹਨਾਂ ਓ ਕਰਦੇ ਨੇ ਡੀਪ ਫਰਾਈ ਕਰਦੇ ਨੇ ਕਿੰਨਾ ਓਔਲੀ ਹੁੰਦਾ ਫੂਡ। ਤੇ ਉਹੀ ਉਲਈ ਲਈ ਆਪਾਂ ਉਹ ਕਰਕੇ ਅਵੋਇਡ ਕਰਕੇ ਆਪਣਾ ਘਰ ਹੋਮੇਡ ਫੂਡ ਨਾ ਆਪਣਾ ਬੈਸਟ ਬਣਦਾ ਨਾ ਭਾਜੀ ਤੁਹਾਨੂੰ ਕੀ ਦੱਸਾਂ।
ਹਾਂਜੀ- ਹਾਂਜੀ ਭਾਵੇਂ ਉਹ ਗਰਿੱਲ ਵੀ ਆ ਨਾ ਭਾਜੀ ਬਾਜ਼ਾਰ ਦਾ ਫੂਡ ਪਰ ਉਹਨਾ ਦੀ ਕੁਆਲਿਟੀ ਬਹੁਤ ਹੁੰਦੀ ਓ ਲੋ। ਇਸ ਕਦੀ ਉਹ ਖਾਣਾ ਘਰ ਬਣਾ ਲੋ, ਘਰੋ ਬਨਵਾਲੋ, ਘਰ ਦੀ ਹਾਂਜੀ। ਹਾਂ ਉਹ ਹਾਈਜੀਨ ਦਾ ਹਾਂਜੀ, ਹਾਈਜੀਨ ਦਾ ਧਿਆਨ ਰੱਖਦੇ ਨੇ। ਹਾਂਜੀ-ਹਾਂਜੀ।
ਇਹਨਾ ਤੇ ਉਹਨਾਂ ਦਾ ਜਿਹੜਾ ਕੁਆਲਟੀ ਔਫ ਓਇਲ ਕੁਆਲ- ਤੇ ਉਹ ਫੂਡ ਏ ਬਹੁਤ ਸਾਰਾ ਮੇਨਟੇਨ ਰੱਖਦੇ ਨੇ ਜਿਹੜੇ ਵੱਡੇ ਰੈਸਟੋਰੈਟ ਹੁੰਦੇ ਨੇ ਬਾਕੀ ਨੀ ਤੁਸੀ ਹੋਮਮੇਡ ਫੂਡ ਵੀ ਜਿਆਦਾ ਪ੍ਰੈਫਰ ਕਰੋ।
ਮੈਂ ਤੇ ਕਹਿਨਾ ਬਾਈ ਸਾਬ ਹੋਮਮੇਡ ਫੂਡ ਪ੍ਰੈਫਰ ਕਰੋ। ਹੁਣ ਮੇਰੀ ਵਾਈਫ ਇੰਨੀ ਵੈਜੀਟੇਬ ਬਸ ਮੈਨੂੰ ਰੋਜ਼ ਆਪਣਾ ਦਫਤਰ ਜਾਣਾ ਹੋਵੇ ਦੁਬਾਰਾ ਬਣਾਈ ਵੈਜੀਟੇਬਲ ਮਿਕਸ ਸਬਜ਼ੀ ਬਣਾਈ ਐ ਮਿਕਸ ਵੈਜੀਟੇਬਲਸ।
ਸਹੀ ਗੱਲ ਆ ਭਾਜੀ ਮਤਲਬ ਨਾ ਹੁਣ ਤੇ ਪੋਲਿਊਸ਼ਨ ਵੀ ਇੰਨਾ ਵਧ ਗਿਆ ਹੁੰਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਗਰਮੀ ਵੀ ਬਹੁਤ ਏ ਸਾਡੇ। ਮੂੰਹ ਤੇ ਗਰਮੀ ਹੋ
ਹਾਂਜੀ ਹੁਣ ਪੋਲਿਊਸ਼ਨ ਇੰਨਾ ਵੱਧ ਗਿਆ ਹੁਣ ਭਾਜੀ ਕੀ ਦੱਸਿਆ ਆਪਣਾ ਹੋ ਹੁਣ ਪੋਲਿਊਸ਼ਨ ਕਿਵੇਂ ਰੋਕ ਸਕਦੇ ਹਾਂ ਆਪਾਂ ਜਿੰਨੇ ਜ਼ਿਆਦਾ ਹੋ ਸਕੇ ਉਨੇ ਸਾਰੇ ਪੇੜ ਲਾਈਏ ਪੇੜ ਹੁਣ ਜਿਵੇਂ ਸਾਡੀ ਸੁਸਾਇਟੀ ਨਵਾਂ ਇੱਕ ਪ੍ਰੋਗਰਾਮ ਸ਼ੁਰੂ ਹੋਇਆ ਪੇਡ ਲਗਾਓ, ਪ੍ਰੋਗਰਾਮ ਸ਼ੁਰੂ ਹੋਇਆ ਤੇ ਉਹਦੇ ਚ ਆਪਾਂ ਹਰ ਹਫਤੇ ਆਪਣਾ ਕੀ ਕਹਿੰਦੇ ਨੇ ਸੌ-ਸੌ ਪਲਾਂਟ ਲਾਣੇ ਨੇ ਆਪਾਂ ਹਰ ਅਲੱਗ-ਅਲੱਗ ਜਗ੍ਹਾ।
ਸਹੀ ਗੱਲ ਏ ਭਾਜੀ। ਬਹੁਤ ਵਧੀਆ ਗੱਲ ਏ ਮੈਂ ਤੇ ਆਪ ਐਨ ਜੀ ਏ ਜੁਆਇਨ ਕੀਤੀ ਵੀ ਐ।
ਤੇ ਉਹਨਾਂ ਦੇ ਘਰ ਦੇ ਕੋਲ ਰਹਿੰਦੇ ਸੀ ਨੂੰ ਆਪਾਂ ਡਿਊਟੀ ਦੇਤੀ ਤੁਸੀਂ ਆਪਣਾ ਇਹਨੂੰ ਰੋਜ਼ ਸਵੇਰੇ-ਸ਼ਾਮ ਪਾਣੀ ਪਾਂਣਾ ਏ, ਇਹਦਾ ਰੱਖਣਾ ਇਹਨੂੰ ਆਪਣਾ। ਉਹਨਾਂ ਨੂੰ ਆਪਣਾ ਜਿਹੜੇ ਪੇੜ ਨੂੰ ਫਰਟੀਲਾਈਜ਼ਰ ਤੇ ਉਹ ਚਾਹੀਦੇ ਸੀ ਮੈਨਰ ਉਹ ਨੂੰ ਦੇ ਆਏ ਆ। ਉਹ ਆਪੇ ਹੌਲੀ-ਹੌਲੀ ਪਾਣਗੇ ਉਹਨਾ ਨੂੰ ਕਿਹਾ ਤਾਂ ਉਹਨਾਂ ਨੂੰ ਪ੍ਰੋਪਰ ਤੁਸੀਂ ਦੇਖਭਾਲ ਕਰਨੀ ਐ। ਆਪਾਂ ਉਹਨਾਂ ਨੂੰ ਸਾਰਾ ਅਵੇਅਰ ਕਰ ਆਏ ਆ ਕਿ ਐਵੇਂ-ਐਵੇਂ ਹੈਗਾ।
ਸਹੀ ਗੱਲ ਏ ਭਾਜੀ, ਮਤਲਬ ਨਾ ਮੈਂ ਤੇ ਆਪ ਹੁਣ ਮਤਲਬ ਉਹ ਕਰਨ ਲੱਗ ਗਿਆ। ਵੀ ਜਿਵੇਂ ਸਵੇਰੇ ਉੱਠ ਕੇ ਕੀ ਮਤਲਬ ਐਨਜੀਓ ਚ ਜਾਣਾ ਨਾ। ਤੇ ਮੈਂ ਪੇੜ ਮੈਂ ਵੀ ਨਾਲ ਲੱਗ ਗਿਆ, ਤੇ ਮੈਂ ਉੱਥੇ ਪੈਸੇ ਵੀ ਮਤਲਬ ਥੋੜ੍ਹੇ ਡੋਨੇਟ ਕਰ ਦਿਨਾ।
ਚੱਲੋ, ਬਹੁਤ ਚੰਗੀ ਗੱਲ ਏ ਭਾਜੀ ਬਹੁਤ ਜ਼ਿਆਦਾ ਚੰਗੀ ਗੱਲ ਐ, ਐਵੇਂ ਤੁਸੀਂ ਤਾਂ ਸੇਵਾ ਕਰੀ ਜਾਓ। ਤੇ ਆਪਣਾ ਕੀ ਕਹਿੰਦੇ ਗਲੋਬਲ ਵਾਰਮਿੰਗ ਜਿਹੜੀ ਵੱਧਦੀ ਪਈ ਉਹ ਵੀ ਆਪਣਾ ਡਿਕਰੀਜ਼ ਹੋਏਗੀ। ਜਿਹੜਾ ਏ ਆਪਣਾ ਕੀ ਕਹਿੰਦੇ ਨੇ ਜਿਵੇਂ ਰਾਜਸਥਾਨ ਸਟੇਟ ਆਈ ਆ ਉੱਥੇ ਵੋਟਰ ਲੈਵਲ ਬਹੁਤ ਕੰਮ ਐ। ਉੱਥੇ ਦੇ ਹੁਣ ਬੰਦਿਆਂ ਨੂੰ ਆਏ ਆਪ ਸਾਨੂੰ ਇਧਰੋਂ ਹੀ ਆਪਣਾ ਸੇਵਾ ਲੈ ਕੇ ਜਾਣੀ ਚਾਹੀਦੀ ਏ। ਪੇੜਾਂ ਦੇ ਉੱਥੇ ਪੇੜ ਲਾਈਆਂ, ਆਪਾਂ ਜਿੰਨੇ ਹੋ ਸਕੇ ਤੇ ਉੱਥੇ ਪ੍ਰੋਪਰ ੲ ਇਰੀਗੇਸ਼ਨ ਮੈਨੇਉਰ ਫਰਟੀਲਾਈਜ਼ਰ ਰੱਖੀਆਂ ਪੇੜ ਲਈ ਤਾਂ ਕਿ ਉਹਨਾਂ ਦੀ ਗਰੋਥ ਅੱਛੀ ਹੋਏ। ਉਹਨਾਂ ਦੀ ਜਿਹੜੀ ਪਕੜ ਹੈਗੀ ਏ ਪੇੜ ਦੀ ਰੂਟਸ ਜਿਹਨਾਂ ਨੂੰ ਆਪਾਂ ਵੋਟਰ ਲੈਵਲ ਉਹ ਉੱਚਾ ਕਰੇਗੀ ਰੂਸ ਜੈਵੇੈਂ ਰਾਜਸਥਾਨ ਚ ਵੋਟਰ ਲੈਵਲ ਬਹੁਤ ਨੀਚੇ ਹੋ ਗਿਆ ਤੇ ਉਹਨੂੰ ਉੱਚਾ ਕਰਨ ਲਈ ਪੇੜ-ਪੇੜ ਹੀ ਕਰਨ ਗਿਆ।
ਗਲੋਬਲ ਵਾਰਨਿੰਗ ਵੀ ਘੱਟ ਕਰਦੇ ਨੇ ਪੇੜ ਬਹੁਤ ਵਧੀਆ ਸਾਨੂੰ ਫਲ-ਫਰੂਟ ਇੰਨਾ ਕੁਝ ਦਿੰਦੇ ਨੇ ਹਵਾ।
ਹਾਂਜੀ, ਬਿਲਕੁਲ ਵੇਖੋ ਭਾਜੀ ਇੰਨੇ ਫਰੂਟਸ ਮਿਲ ਦੇ ਨੇ ਸਵੀਟ ਫਰੂਟ ਮਿਲਦੇ ਨੇ ਆਪ ਕੀ ਕਹਿੰਦੇ ਨੇ ਫਰੈਸ਼ ਫਰੂਟਸ ਮਿਲਦੇ ਨੇ ਪੇਟ ਤੋਂ ਆਪਾਂ
ਸਹੀ ਗੱਲ ਏ ਭਾਜੀ ਬੰਦੇ ਨੂੰ ਨਾ ਮਤਲਬ ਹੁਣ ਨਾ ਸਾਨੂੰ ਮਤਲਬ ਇੰਨਾ ਪੋਲਿਊਸ਼ਨ ਹੋ ਗਿਆ। ਸਾਨੂੰ ਏਸੀ ਕਰਕੇ ਕੰਟਰੋਲ ਕਰਨਾ ਚਾਹੀਦਾ ਪੇੜ ਲਾ ਕੇ ਆਪਾਂ ਨੀ ਧਿਆਨ ਰੱਖ ਰੱਖਾਂਗੇ ਫੇਰ ਕੌਣ ਰੱਖੇ ਗਾਂ ਭਾਜੀ, ਇੰਨਾ ਪੋਲਿਊਸ਼ਨ ਚਿਮ ਨ ਚ ਇੰਨਾ ਪੋਲਿਊਸ਼ਨ ਨਿਕਲਦਾ ਭਾਜੀ ਕਾਰਾਂ ਚੋਂ ਗੱਡੀਆਂ ਚ
ਤਾਂ ਈ ਤੇ ਭਾਜੀ ਹੁਣ ਆਪਣਾ ਕੀ ਕਹਿੰਦੇ ਨੇ, ਹੁਣ ਇਲੈਕਟ੍ਰਿਕ ਸਾਰੀ ਚੀਜ਼ਾਂ ਹੋਣ ਲੱਗੀਆਂ ਨਾ। ਹੁਣ ਤੇ ਹਾਂਜੀ ਇਲੈਕਟ੍ਰਿਕ ਕਾਰਸ, ਇਲੈਕਟ੍ਰਿਕ ਸਕੂਟੀ, ਇਲੈਕਟ੍ਰਿਕ ਬਾਈਕ। ਸਾਰਾ ਕੁਛ ਇਲੈਕਟ੍ਰਿਕ ਕਰਤਾ ਈਗੋ ਫਰੈਂਡਲੀ ਬਣਾ ਤੀ ਨਾ ਸਾਰੀ ਨਾ ਆਪਣਾ ਕੀ ਕਹਿੰਦੇ ਨੇ ਹੁਣ, ਥੋੜ੍ਹਾ ਆਪਣਾ ਕੀ ਕਹਿੰਦੇ ਨੇ ਪਿੱਛੇ ਆ ਨੋਟਿਸ ਕੀਤਾ ਆਪਣਾ ਪੋਲਿਊਸ਼ਨ ਵੀ ਥੋੜਾ ਮਤਲਬ ਇਨ੍ਹਾਂ ਘੱਟ ਹੋਇਆ। ਤੇ ਬੰਦਿਆਂ ਨੇ ਅਵੇਅਰਨੈਸ ਆਪਣਾ ਕੀ ਕਹਿੰਦੇ ਐਸੈਪਟ ਕੀਤੀ ਤੇ ਆਪਣਾ ਪੇੜ ਲਾਣੇ ਵੀ ਸ਼ੁਰੂ ਕੀਤੇ ਨੇ ਸਾਡੇ ਜਾ ਜਵੇ-ਜਵੇ ਤੁਸੀਂ ਵੀ ਕਹਿੰਦੇ ਹੋ ਅਸੀਂ ਵੀ ਲਾਉਣੇ ਸ਼ੁਰੂ ਕੀਤੇ ਨੇ ਮੈਂ ਵੀ
ਹਾਂਜੀ-ਹਾਂਜੀ, ਵਧੀਆ ਹਾਂਜੀ ਬਹੁਤ ਵਧੀਆ ਉਹਨਾਂ ਨੇ ਹੁਣ ਉਹ ਮੰਨ ਲਉ, ਪਾਣੀ ਦੀ ਵੀ ਕਿੰਨੀ ਸ਼ੋਰਟੇਜ ਹੋ ਰਹੀ ਏ। ਸਾਨੂੰ ਪਾਣੀ ਨੀ ਹੈਏਗਾ ਤੇ ਫੇਰ ਆਪਾਂ ਕੀ ਕਰਾਂਗੇ।
ਕੀ ਦੱਸਾਂ ਫੂਡ ਵੇਸਟੇਜ ਦੀ ਸਾਡੀ ਕਿੰਨੀ ਅਪਣਾਓ ਹੁੰਦੀ ਵੀ ਅੱਜ-ਕੱਲ੍ਹ ਫੂਡ ਵੇਸਟ ਹੁੰਦਾ ਵਾ।
ਸਹੀ ਗੱਲ ਬੰਦੇ ਧਿਆਨ ਈ ਨਹੀਂ ਰੱਖ ਦੇ ਪਾਣੀ ਦਾ ਵੀ ਸਾਡੇ ਕੰਮ ਵਾਲੀ ਆਉਂਦੀ ਆ ਨਾ, ਮੈਂ ਉਹਨੂੰ ਕਹਿੰਦਾ ਪਾਣੀ ਘੱਟ ਯੂਜ ਕਰਿਆ ਕਰ ਬਰਤਨ ਧੋਦੇ ਹੋ ਵੀ, ਹਾਂਜੀ
ਕਿੱਟ ਦੇ ਦਈ ਦੀ ਐ, ਬਕਟ ਚ ਪਾਣੀ ਭਰ ਕੇ ਦੇ- ਦੇ ਦਈ ਸਫੀਸ਼ਟ ਵੋਟਰ ਜਿੰਨਾ ਚਾਹੀਦਾ ਉਹਨੂੰ ਦੇ ਦੇਈ ਦਾ। ਬਾਕੀ ਉਹਨੂੰ ਟੂਟੀ ਆਪਣਾ ਪ੍ਰੋਪਰ ਓਪਰ ਨੀ ਕਰਨ ਦਿੰਦੇ ਤਾਂ ਕਿ ਉਹ ਦੀ ਨਾ ਕਿ ਕੋਈ ਵੋਟਰ ਵੇਸਟ ਹੋਏ ਨਾ ਕੁਛ ਹੋਏ। ਤੁਹਾਨੂੰ ਕੀ ਦੱਸਾਂ ਭਾਜੀ ਸੱਤਰ-ਪਚੱਤਰ ਪ੍ਰਸੈਂਟ ਤੇ ਪਾਣੀ ਆਪਣਾ ਸਮੁੰਦਰ ਬਣਿਆ ਦਾ ਦੱ ਸਮੁੰਦਰ ਚੋਂ ਆਪਾਂ ਪਾਣੀ ਪੀ ਨਹੀ ਸਕਦੇ, ਕਿਉਂਕਿ ਉਹ ਸੋਲਟ ਹੈਗਾ ਉਹ ਬੜਾ ਸੋਲਟ ਹੀ ਏ। ਤੇ ਪੀਣ ਅ ਤੋਂ ਬਾਅਦ ਬਣੀ ਟਵੰਟੀ ਪਰਸੈਂਟ ਹੋਰ ਕੁਛ ਤਿੰਨ ਪ੍ਰਸੈਂਟ ਬਰਫ਼ ਤ ਤੇ ਤਿੰਨ ਚੋਂ ਇੱਕ ਪਰਸੈਂਟ ਸਾਡੇ ਵਾਸਤੇ ਹੈਗਾ ਪੂਰੇ। ਆਪਣਾ ਵਰਲਡਸਤੇ ਪੀਣ ਵਾਸਤੇ ਪਾਣੀ।
ਸਹੀ ਗੱਲ ਐ ਭਾਜੀ, ਹੁਣ ਆਪਾਂ ਧਿਆਨ ਰੱਖਣਾਂ ਸਹੀ ਗੱਲ ਐ ਭਾਜੀ। ਮਤਲਬ ਸਾਨੂੰ ਧਿਆਨ ਰੱਖਣਾ ਚਾਹੀਦਾ ਹਰ ਚੀਜ਼ ਦਾ ਕਲੀਨਨੈਸ ਦਾ ਵੀ, ਪਾਣੀ ਦਾ ਵੀ ਵੀ ਇੰਨੀ ਆਬਾਦੀ ਆ ਅਗਰ ਬੰਦਾ ਇੱਕ-ਇੱਕ ਪੇੜ ਲਾਏ ਤੇ ਕਿੰਨਾ ਵਧੀਆ।
ਜਿਹੜੀ ਹੁੰਦੀ ਆ ਹਾਈਜੀਨ, ਹਾਈਜੀਨ ਦਾ ਇੰਨਾ ਸਾਨੂੰ ਖਿਆਲ ਰੱਖਣਾ ਚਾਹੀਦਾ ਨਾ ਭਾਜੀ ਹਾਈਜੀਨ ਆਪਾਂ ਨਿਆਂਹ ਕਰਾਂਗੇ। ਤਾਂ ਹੀ ਤਾਂ ਸਾਨੂੰ ਆਪ ਫੂਡ ਪੋਇਜਨਿੰਗ ਹੁੰਦੀ ਐ। ਅੰਦਰ ਵਾਇਰਸ ਆਂਦੇ ਨਾਲ ਸਾਨੂੰ ਫੀਵਰ ਹੁੰ ਉਹਦੇ ਨਾਲ ਆਪਾਂ ਹਾਈਜੀਨ ਦਾ ਧਿਆਨ ਰੱਖਾਂਗੇ। ਸਾਨੂੰ ਇਹ ਕੋਈ ਬਿਮਾਰੀਆਂ ਹੀ ਨਾ ਕੋਲ।
ਸਹੀ ਗੱਲ ਆ ਭਾਜੀ ਆਬਾਦੀ ਨੀ ਆਬਾਦੀ ਬੰਦਾ ਇੱਕ-ਇੱਕ ਪੇੜ ਲੈ ਕੇ ਕਿੰਨਾ ਵਧੀਆ।
ਹਾਂਜੀ ਭਾਜੀ, ਇੱਕ-ਇੱਕ ਪੇੜ ਲਾਏ ਬੰਦਾ ਆਪਣਾ ਕੀ ਕਹਿੰਦੇ ਨੇ ਸਾਰੀ ਆਪਣਾ ਕੀ ਕਹਿੰਦੇ ਨੇ ਗਲੋਬਲ ਵਾਰਮਿੰਗ ਹੈਗੀ ਐ। ਉਹ ਰਿਡਿਊਸ ਹੋਏਗੀ ਇੰਨਾ ਅੱਛਾ ਆਪਣਾ ਇਨਵਾਇਰਮੈਂਟ ਹੋ ਜਾਵੇਗਾ। ਠੰਡਾ ਜੀ ਗਰਮੀ ਵਧਦੀ ਗਰਮੀ ਵੀ ਆਪਣੇ ਕੰਟਰੋਲ 'ਚ' ਆਏਗੀ।
ਕੰਟਰੋਲ 'ਚ' ਆਏਗੀ ਗਲੋਬਲ ਵਾਰਮਿੰਗ ਦੇ ਕਾਰਨ ਹੈਗਾ ਹੋਰ ਕੀ ਐ, ਪਰ ਸਾਨੂੰ ਆਪਾਂ ਪੇੜ ਲਾ ਕੇ ਠੀਕ ਕਰ ਸਕਦੇ ਐ ਇਹਨੂੰ
ਹਾਂਜੀ, ਹੋਰ ਸੁਣਾਓ ਭਾਜੀ ਆਪਣਾ ਮੈਂ ਕਹਿ ਰਿਹਾ ਸੀ, ਤੁਸੀਂ ਆਣਾ ਹੁਣ ਘਾਰ ਫਿਰ
ਹਾਂਜੀ, ਆਣਾ-ਆਣਾ ਕੋਈ ਗੱਲ ਨੀ ਤੁਸੀਂ ਵੀ ਆਣਾ ਭਾਜੀ ਠੀਕ ਐ
ਹਾਂਜੀ, ਮੈਂ ਆਣਾ ਮੈਂ ਆਵਾਂਗਾ ਪਹਿਲੇ ਤੁਸੀਂ ਆਣਾ 'ਤੇ ਡਿਨਰ ਕਰਨਾ ਆਪਾਂ ਇਕੱਠੇ
ਠੀਕ ਹੈ ਭਾਜੀ, ਕੋਈ ਗੱਲ ਨੀ ਆਣਾ ਮੈਂ ਆਪਣੀ ਵਾਈਫ ਨੂੰ ਲੈ ਕੇ ਆਵਾਂਗਾ ਬੱਚਿਆਂ ਨੂੰ ਵੀ
ਕੱਲ 'ਚ' ਜ਼ਰੂਰ ਆਣਾ ਮੈਂ ਆਪਣਾ ਤੁਹਾਡਾ ਇੰਜ਼ਾਰ ਕਰਾਂਗਾ, ਡਿਨਰ ਬਣਾ ਕੇ ਰੱਖਾਂਗਾ ਮੈਂ ਵਧੀਆ ਰੋਟੀ ਤੰਦੂਰੀ- ਤੰਦੂਰੀ ਰੋਟੀਆਂ ਨਾਲ ਦਾਲ ਮੱਖਣੀ 'ਤੇ ਹੋਰ ਪਨੀਰ, ਸ਼ਾਹੀ ਪਨੀਰ
ਹਾਂਜੀ-ਹਾਂਜੀ, ਵਧੀਆ ਕੋਈ ਗੱਲ ਨੀ ਆਵਾਂਗੇ ਠੀਕ ਐ, ਚਲੋ ਹੁਣ ਮੈਂ ਕੰਮ ਤੇ ਜਾਵਾਂ ਠੀਕ ਐ।
ਹਾਂਜੀ ਭਾਜੀ, ਕੋਈ ਗੱਲ ਨਹੀਂ ਭਾਜੀ ਮਿਲਦੇ ਆ ਫਿਰ ਭਾਜੀ ਓਕੇ, ਹਾਂਜੀ ਭਾਜੀ।